ਹੈਲੋ।
ਹੈਲੋ ਜੀ ਹੈਲੋ। ਸਸੀ ਕਾਲ ਜੀ ਕੀ ਹਾਲ-ਚਾਲ ਨੇ ਵਧੀਆ ਜੀ। ਵਧੀਆ-ਵਧੀਆ ' '
ਕੀ ਕਰ ਰਹੇ ਸੀ।
ਬੱਸ, ਨਾਸ਼ਤਾ ਪਾਣੀ ਦਾ ਕੰਮ ਕਾਇਆ ਹੋਵੇ ਨਾਸ਼ਤਾ ਕੀਤਾ।
ਅੱਛਾ ਨਾਸ਼ਤਾ।
ਨਾਸ਼ਤਾ ਕਰ ਲਿਆ, ਨਾਸ਼ਤਾ ਕਰਦੇ ਸਾਡਾ ਦੇਸ਼ ਕਾਇਮ ਹੋ ਜਾਂਦਾ ਜਲਦੀ
ਅੱਛਾ।
ਹਾਂਜੀ-ਹਾਂਜੀ ਤੁਹਾਡਾ ਨੀ ਹੋਇਆ।
ਸਾਡਾ ਹੁਣ ਬੱਸ ਮੰਮਾ ਨੇ ਕਰਾਇਆ ਨਾਸ਼ਤਾ। ਬੱਸ ਲੈ ਕੇ ਆਏ ਨੇ, ਨਾਸਾ ਹੀ ਕਰੇ ਸੀ।
ਅੱਛਾ-ਅੱਛਾ।
ਹਾਂਜੀ, ਚਟਨੀ ਬਣਾਈ ਸੀ ਬੱਸ ਅੰਬੀ ਦੀ
ਵੇਸਨ ਦੇ।
ਅੰ-ਅੰਬੇ ਦੀ ਚਟਨੀ, ਅੰਬੀ ਦੀ
ਅੱਛਾ ਜੀ‌, ਬਾਹ ਕਿਆ ਬਾਤ ਐ।
ਸਿੰਪਲ ਰੋਟੀ ਤੇ ਰੱਖ ਕੇ ਉਹ ਖਾ ਰਹੀ ਸੀ ਚਟਨੀ ਅੰਬੀ ਦੀ ਮਿੱਟੀ।
ਕਿਆ ਬਾਤ ਐ।
ਹਾਂਜੀ।
ਚਟਣੀ ਤਾ ਵਧੀਆ, ਚਟਣੀ ਤੇ ਬੜੀ ਵਧੀਆ ਲੱਗਦੀ ਐ। ਰੋਟੀ ਦੇ ਲਗੇ ਖਾਓਗੇ, ਅੱਛਾ-ਅੱਛਾ।
ਫਿਰ ਮੈਂ ਕਹਿੰਦਾ ਨਾਸ਼ਤਾ ਮੰਮਾ ਕਹਿੰਦੇ ਕਰਲਓ। ਫਿਰ ਕੱਪੜੇ ਧੋਣ ਜਾਵਾਂਗੀ ਮੈਂ ਉਪਰ। ਤੂੰ ਥੱਲੇ ਦਾ ਸੰਭਾਲ ਲੋ ਚੌਕਾ ਵਗੈਰਾ
ਆਹ ਠੀਕ ਆ ਉਹ ਤੇ ਹੈ ਈ ਆ ਹਾਂਜੀ -ਹਾਂਜੀ ਆ।
ਖਾਲਾ ਅਸੀ ਖਾਂਦੇ ਨੀ ਹੈਗੇ ਮੈਂ ਫਿਰ ਮੈਂ ਤੇ ਥੋਡਾ ਖਾਈ ਲਾਵਾਂ ਫਿਰ ਨਾ ਘਬਰਾਹਟ ਵਗੈਰਾ ਨੀ ਹੁੰਦੀ। ਸਾਰਾ ਦਿਨ ਫਿਰ ਭੁੱਖਾ ਰਹਿਣਾ ਹੁੰਦਾ।
ਫਿਰ ਆਦੇ ਨੇਂ ਹਸਬੈਂਡ ਸ਼ਾਮੀ ਫਿਰ ਇਕੱਠੀ ਖਾਣੀ ਹੁੰਦੀ ਆ। ਫੇਰ ਕਲਿਆਂ ਮਨ ਹੀ ਕਰਦਾ ਖਾਣ ਦਾ।
ਗਰਮੀ 'ਚ ਵੈਸੇ ਵੀ ਨੀ ਮਨ ਕਰਦਾ ਕੁਛ ਖਾਨ ਨੂੰ ਗਰਮੀ ਬਹੁਤ ਪੈ ਰਹੀ ਐ।
ਗਰਮੀ ਬੜੀ ਐ ਨਾ। ਹਾਂਜੀ।
ਹਾਂਜੀ -ਹਾਂਜੀ ਅਸੀਂ ਜਾਣਾ ਵਿਆਹ 'ਚ ਬੇਟੇ ਦਾ ਬਰਡੇ ਐ। ਬੈਟੇ ਦਾ ਬਰਡੇ ਐ। ਮਨਾਣਾ ਸ਼ੋਪਿੰਗ ਕਰਨ ਜਾਣਾ ਸੀ। ਹਾਂ ਤੁੂੰਹਾਨੂ ਵੀ ਬਹੁਤ-ਬਹੁਤ ਵਧਾਈਆਂ ਜੀ ਵਧਾਈਆਂ।
ਓਕੇ ਬੇਟਾ।
ਬ ਤੇਈ ਸਾਲ ਦਾ ਹੋ ਗਿਆ। ਹਾਂਜੀ ਹਾਂ
ਕੀ ਕਰਦਾ ਹਾਲੇ ਬੇਟਾ।
ਸਟੱਡੀ ਤੇ ਫਿਰ ਛੱਡਦੀ ਸੀ। ਉਹ ਤੇ ਜੋ ਕੰਪਿਊਟਰ ਦਾ ਕੋਰਸ ਕਰ ਰਿਹਾ।
ਅੱਛਾ -ਅੱਛਾ
ਹੋਰ ਕੰਪਿਊਟਰ ਦੀ ਕਿਤੇ ਕੋਰਸ ਕਰ ਰਿਹਾ ਕਿ ਜੌਬ ਮਿਲ ਜਾਏਗੀ ਵਧੀਆ।
ਹਾਂਜੀ ਮਿਲ ਜਾਏਗੀ ਜੋਬ ਵੀਰ ਜੀ ਨੂੰ ਵੀ। ਹਾਂਜੀ।
ਕਹਿ ਸੀ ਮੰਮੀ ਅੱਜ ਬਰਡੇ ਆ ਕਿਤੇ ਬਾਹਰ ਚਲਾਗੇ। ਸ਼ੌਪਿੰਗ ਕਰਕੇ ਨਾ ਫਿਰ ਬਾਹਰ ਜਾਵਗੇ ਘੁੰਮਣ- ਫਿਰਨ ਜਾਵਾਂਗੇ ਕਿਤੇ।
ਹਾਂਜੀ ਚੱਲੋ ਵਧੀਆ। ਇਹ ਤਾ। ਇਧਰ ਤੇ ਗਰਮੀ ਬੜੀ ਹੈਗੀ ਹਰ ਸ਼ਹਿਰ। ਜੂਨ -ਜੁਲਾਈ 'ਚ ਗਰਮੀ ਵੈਸੇ ਸਭ ਜਗ੍ਹਾ ਬੜੀ ਪੈਂਦੀ ਆ। ਹਾਂਜੀ ਇਹ ਪੱਖੇ ਬਿਨਾਂ ਏ ਸੀ ਬਿਨਾਂ ਕੰਮ ਹੀ ਨੀ ਕੂਲਰਾਂ ਬਿਨਾਂ।
ਗਰਮੀ ਐਨੀ ਪੈ ਰਹੀ ਐ। ਬਾਰਿਸ਼ ਹੀ ਖੁੱਲ ਕੇ ਨੀ ਹੁੰਦੀ। ਥੋੜੀ ਬਾਰਿਸ਼ ਪੈਂਦੀ ਐ। ਥੋੜਾ ਮੌਸਮ ਹਲਕਾ ਜਿਹਾ ਸਹੀ ਲੱਗਦਾ ਐ।
ਅੱਛਾ।
ਦੋ- ਚਾਰ ਘੰਟੇ ਦਾ ਮੌਸਮ ਸਹੀ ਹੋ ਜਾਂਦਾ ਵੇ। ਉਸ ਤੋਂ ਬਾਅਦ ਫਿਰ ਥੋੜਾ ਹੁੰਬਾ ਬਣ ਜਾਂਦਾ ਵੇ। ਬਰਸਾਤਾਂ ਅਜੇ ਖੁੱਲ ਕੇ ਆ ਨੀ ਰਹੀਆ।
ਆਂਣੀ ਵੀ ਨੀ ਕਹਿੰਦੇ ਇਸ ਵਾਰ ਬਰਸਾਤਾਂ।
ਅੱਛਾ ਜੀ।
ਹਾਂ ਕਹਿ ਰਹੇ ਸੀਗੇ ਹਸਬੈਂਡ ਮੇਰੇ ਕਹਿ ਰਹੇ ਸੀ ਇਸ ਵਾਰੇ ਮਤਲਬ ਮੀਂਹ ਵੀ ਸੁੱਕਾ ਹੈਗਾ। ਖੁੱਲ ਕੇ ਨੀ ਪੈਣਾ। ਜਿਵੇਂ ਜੁਲਾਈ ਵਿੱਚ ਪੈਂਦੀ ਸੀ। ਐ ਗਰਮੀ ਬਾਰਿਸ਼ ਆਂਦੀ ਸੀ ਆ। ਉਹ ਬਾਰਿਸ਼ਾਂ ਨੀ ਇਸ ਵਾਰ ਪੈਣੀਆਂ। ਥੋੜੀ ਬਹੁਤੀ ਜਿਹੜੀ ਜਿਵੇਂ ਚੱਲਦੀ ਐ। ਕੱਲ ਦੱਸਿਆ ਸੀ ਨਿਊਜ਼।
ਹ
ਕਹਿੰਦੇ ਪੂਨੇ ਵਿੱਚ ਪੂਨਾ -ਪੂਨੇ ਵਿੱਚ ਕਹਿੰਦੇ ਹੁਣ ਬਰਸਾਤ ਹੋਈ ਐ। ਨਦੀਆਂ ਤੱਕ ਸੁੱਕੀ ਸੀ ਇੰਨੀ -ਇੰਨਾ ਸੋਕਾ ਪੈ ਗਿਆ ਸੀ। ਉੱਧਰ। ਦੋ ਦਿਨ ਬਰਸਾਤ ਨਾ ਆਂਦੀ ਫਿਰ ਪਾਣੀ ਖ਼ਤਮ ਹੋ ਜਾਣਾ ਸੀਗਾ ਸਾਰਾ।
ਅੱਛਾ -ਜੀ
ਹਾਂਜੀ ਹੁਣ ਹੋਈ ਐ। ਦੋ ਦਿਨ ਬਰਸਾਤ।
ਫਿਰ ਤੇ ਬੜਾ ਔਖਾ ਕੰਮ ਹੋ ਜਾਣਾ ਜੇ ਬਾਰਿਸ਼ ਨਾ ਹੋਈ ਤੇ। ਤੇ ਐਵੇਂ ਦਾ ਮੌਸਮ ਤੇ।
ਗਰਮੀ ਅ ਬੜੀ ਪੈ ਰਹੀ ਹੈਗੀ ਆ।
ਚਿਪ- ਚਿਪ ਹੀ ਗ ਚਿਪ -ਚਿਪ ਕਰਨੇ ਵਾਲੀ ਗਰਮੀ ਐ। ਪਸੀਨਾ ਵੀ ਆਉਂਦਾ ਚਿਪ ਚਿਪੀ ਹਵਾ -ਹਵਾ ਲਗਦੀ ਐ। ਹੋ ਚਿਪ- ਚਿਪ
ਐਵੇਂ ਹੀ ਚੱਲ ਰਿਹਾ ਬਸ ਮੌਸਮ। ਹਾਂਜੀ -ਹਾਂਜੀ ਹੋਰ ਮੈ ਕਿਹਾ ਰਹੀ ਸੀ। ਯਾਰ ਦੋਸਤ ਵੀ ਆਣਗੇ।
ਹਾਂ ਹੈ ਛੋਟਾ ਜਾ ਹਨਾਂ। ਪਾਰਟੀਸਪੇਟ ਵਾਸਤੇ ਹੋਰ ਨਾ ਕੋਈ ਅੱਜ- ਕੱਲ ਤੇ ਸੁੱਖ ਸਹੂਲਤਾਂ ਹੋ ਗਿਆ। ਛੋਟਾ ਕਰੋ ਪ੍ਰੋਗਰਾਮ, ਵੱਡਾ ਕਰੋ ਪ੍ਰੋਗਰਾਮ ਹੋਟਲ ਬੁੱਕ ਕੀਤਾ ਹੋਇਆ। ਬੱਚੇ ਘਰ ਕਿੱਥੇ ਮਨਾਂਦੇ ਆ। ਪਹਿਲੇ ਮਨਾਂਦੇ ਹੁੰਦੇ ਸੀ। ਹੁਣ ਕੌਣ ਮਨਾਂਦਾ ਕੋਈ ਵੀ ਨੀ ਮਨਾਂਦੇ ਘਰ। ਹੁਣ ਤੇ ਕਹਿੰਦੇ ਬਾਹਰ ਜਾਈਏ ਬਾਹਰ ਜਾਈਏ।
ਹਾਂਜੀ ਹਾਂਜੀ ਇਹ ਤੇ ਸਹੀ ਹੈਗਾ ਇੱਕ ਸਾਲ 'ਚ ਇਕ ਵਾਰੀ ਪ੍ਰੋਗਰਾਮ ਆਂਦਾ। ਹੈਲੋ ਹੈਲੋ। ਹੈਲੌ। ਹੈਲੋ
ਹਾਂਜੀ ਹਾਂਜੀ ਇਹ ਮੈਂ ਕਿਹਾ ਬਾਹਰ ਹੀ ਜਾਣਗੇ ਹੋਟਲ ਵਿੱਚ ਹੀ।
ਮੈਂਖਾ ਸਾਲ ਵਿਚ ਇੱਕ ਵਾਰੀ ਤੇ ਆਂਦਾ ਪ੍ਰੋਗਰਾਮ।
ਬਿਲਕੁਲ -ਬਿਲਕਲ।
ਬਰਡੇ ਵਗੈਰਾ ਇੱਕ ਵਾਰੀ ਆਂਦਾ ਐ। ਚਲੋ ਇਸ ਬਹਾਣੇ ਥੋੜਾ ਇੰਜੋਏਮੈਂਟ ਹੋ ਜਾਂਦੀ ਐ।
ਬਿਲਕੁਲ-ਬਿਲਕੁਲ।
ਹਾਂਜੀ ਇਸੀ ਬਾਨੇ ਬੰਦਾ ਮਤਲਬ ਉਹਨਾਂ ਨੂੰ ਭੁੱਲ ਕੇ ਸਾਰੇ ਟੈਸ਼ਨਾਂ ਨੂੰ ਭੁੱਲ ਕੇ ਬੰਦਾ ਇੰਜੋਏ ਕਰਦਾ ਪੂਰਾ।
ਜਾ ਜਾ।
ਹਾਂਜੀ।
ਇੱਕ ਫੰਕਸ਼ਨ ਆਂਦਾ ਸਾਲ ਵਿੱਚ।
ਉਹੀ ਤੇ ਐ। ਬਿਲਕੁਲ ਬਰਡੇ ਵਗੈਰਾ ਮਨਾਂਦੇ ਰਹਿਣਾ ਚਾਹੀਦਾ ਹੈਗਾ।
ਬੱਚੇ ਖੁਸ਼ ਹੋ ਜਾਂਦੇ ਆ ਥੋੜ੍ਹਾ।
ਹਾਂਜੀ ਹਾਂਜੀ
ਸਾਰਾ ਦਿਨ ਕੰਮ ਕਾਮ ਕਾਮ ਕੰਮ ਕੰਮ ਤੇ ਬੱਚੇ ਪਰੇਸ਼ਾਨ ਹੋ ਜਾਂਦੇ ਨੇ। ਇੱਕ ਪਾਸੇ ਚੱਲਦਾ ਪੈਣਾ।
ਇੱਕ ਦਿਨ ਤੇ ਹੋਣਾ ਚਾਹੀਦਾ ਨਾ ਮਤਲਬ ਬੰਦਾ ਮਸਤੀ ਕਰੇ ਸਭ ਕੁੱਛ ਭੁੱਲ ਕੇ।
ਸਭ ਦਾ ਹੋਣਾ ਚਾਹੀਦਾ ਇੱਕ ਦਿਨ। ਬੱਚਿਆਂ ਵਾਸਤੇ ਸਾਰਿਆਂ ਵਾਸਤੇ ਇਕ-ਇਕ ਦਿਨ ਹੋਣੇ ਚਾਹੀਦੇ ਨੇ।
ਬਿਲਕੁਲ ਬਿਲਕੁਲ
ਹਾਂਜੀ।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
' ' ਹਾਂਜੀ ਇਹ ਤਾਂ ਹੈ ਹੀ ਆ।
ਹਾਂਜੀ-ਹਾਂਜੀ, ਚਲੋ ਕਿਤੇ ਬਣਾ ਲੋੋ ਪਲੈਨ ਚਾਹ, ਚਾਹ-ਪਾਣੀ ਪੀ ਲਈ। ਪਹਿਲੇ ਨਾਸ਼ਤਾ ਫਿਰ ਚਾਹ-ਪਾਣੀ। ' '
ਬੱਸ ਅਜੇ ਹਲਬੈਂਨ ਛੁੱਟੀ ਨੀ ਮਿਲਦੀ ਕੀ ਕਰੀਏ। ਕੰਮ ਕਾਰ ਈ ਢਿੱਲਾ ਹੈਗਾ ਕਦੇ ਜਾਂਦੇ ਨੇ ਕਦੇ ਨਹੀਂ ਜਾਂਦੇ ਜੇ ਜਾਂਦੇ ਨੇ ਫਿਰ ਦੁਪਹਿਰੀ ਆ ਜਾਂਦੇ ਨੇ ਫਿਰ ਕੰਮ ਤੋਂ ਭਾਂਡਿਆਂ ਦਾ ਕੰਮ ਤੈਨੂੰ ਪਤਾ ਜੇ ਮੰਦਾ ਚੱਲਦਾ ਪਿਆ।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
ਹਾਂ ਬਹੁ ਨੇ ਪਤਾ ਵੀ ਵਿਆਹ ਕੀਤਾ ਵਾ ਹੁਣ ਸਾਲ ਹੋਇਆ ਸਾਡੇ ਵਿਆਹ ਨੂੰ
ਘੁੰਮਣ ਫਿਰਨ ਦੇ ਸੌਕੀ ਨੀ ਏ ਲੱਗਦਾ ਸ਼ੌਕ ਨੀ ਹੈਗਾ ਉਹਨਾ ਨੂੰ ਘੁੰਮਣ ਦਾ ਜੇ। ਹੈਲੋ ' ' ਹੈਲੋ-ਹੈਲੋ ' ' ' '